ਹੈਲੋ।
ਹੈਲੋ।
ਹੈਲੋ ਵੀਰ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਏ ਠੀਕ ਹੋ
ਠੀਕ ਆ ਜੀ।
ਹੋਰ ਕੀ ਕਰਦੇ ਪਏਓ।
ਆਪਾਂ ਤੇ ਘਰ ਬੈਠੇ ਆ ਤੱਪੂ ਮੈਂ ਤਬਲੇ ਬਾਰੇ ਪੁੱਛਣਾ ਸੀ।
ਹਾਂਜੀ- ਹਾਂਜੀ ਪੁੱਛੋ ਜੀ।
ਉਹ ਤਬਲਾ ਕਿੰਨੇ ਦਾ ਮਿਲੇਗਾ।
ਤਬਲਾ ਤੁਹਾਨੂੰ ਕਿਹੋ ਜਿਹਾ ਚਾਹੀਦਾ ਪੁਰਾਣਾ ਚਾਹੀਦਾ ਜਾਂ
ਨਵਾਂ ਚਾਹੀਦਾ ਨਹੀਂ ਬਿਲਕੁਲ ਸਹੀ ਨਵਾ
ਲੋਹੇ ਦਾ ਚਾਹੀਦਾ ਕਿਹੜਾ ਚਾਹੀਦਾ।
ਉਹ ਕਿੱਦਾਂ ਪਿੱਤਲ ਚਾਹੀਦਾ।
ਪਿੱਤਲ ਚਾਹੀਦਾ ਕਿੰਨੇ ਤੁਹਾਡੇ ਪੈਸੇ ਤੁਹਾਡੇ ਕੋਲ ਕਿੰਨੇ ਕੁ ਹੋ ਜਾਣਗੇ।
ਮਤਲਬ ਅਈਓ ਪੰਜ-ਛੇ ਹਜ਼ਾਰ ਤੋਂ ਹੋ ਜਾਏਗੇ।
ਤੇ ਤੁਸੀਂ ਪੁਰਾਣਾ ਲੱਭ ਰਹੇਓ ਕੇ ਨਵਾਂ
ਨਵਾਂ ਹੀ ਵੇਖਦੇ ਹਾਂ ਜੀ ਆਪਾਂ ਤੁਸੀਂ ਦੱਸ ਦੋ ਵੀਰ ਜੀ ਤੁਸੀਂ
ਉਹੋ ਮੈਂ ਤੁਹਾਨੂੰ ਦੱਸਣਾ ਤੁਸੀ ਨਾ ਦੋ-ਚਾਰ ਹਜ਼ਾਰ ਹੋਰ ਪੈਣਗੇ ਨਵਾਂ ਆ ਜਾਣਾ ਪਿੱਤਲ ਦਾ ਡੇਢ ਦੋ ਕਿੱਲੋ ਦਾ ਜੀ
ਅੱਛਾ ਜੀ ਤੇ ਵੱਜੇ- ਵੱਜੇਗਾ ਸਹੀ।
ਬੜਾ ਵਧੀਆ ਵਜੇ ਗ੍ਹਾ ਅਗਰ ਤੁਸੀਂ ਲੈਂਦੇ ਹੋ ਵਧੀਆ ਜਗ੍ਹਾ ਤੋਂ ਆਪਾਂ ਏਰੀਏ ਦਾ ਏਰੀਏ ਦਾ ਹਿਸਾਬ ਹੁੰਦਾ ਨਾ
ਤੇ ਫਿਰ ਤੁਸੀਂ ਦੱਸ ਦੋ ਨਾ ਕਿਹੜਾ ਏਰੀਆ ਵਧੀਆ ਰਹੇਗਾ ਮਤਲਬ ਤਬਲਾ ਕਿਹੜਾ ਸਹੀ ਰਹੇਗਾ।
ਹਾਂ ਤੁਸੀਂ ਪੰਜਾਬ ਜਾਓ ਪੰਜਾਬ ਤੋਂ ਮਿਲ ਜਏਗਾ ਤੁਹਾਨੂੰ ਬੜੇ ਵਧੀਆ ਮਿਲ ਜਾਣਗੇ। ਪੰਜਾਬ ਵਾਲੀ ਸ਼ਹਿਰ ਤੁਹਾਨੂੰ ਮੈਂ ਦੱਸ ਦੇਣਾ ਪਟਿਆਲਾ ਸ਼ਹਿਰ ਹੋ ਗਿਆ। ਆਪਣਾ ਖੰਨਾ ਰੋਡ ਤੇ ਹੋ ਗਿਆ ਉੱਥੇ ਹੈਗੇ ਆ ਦੋ-ਚਾਰ ਦੁਕਾਨਾਂ
ਅੱਛਾ ਜੀ ਤੇ ਫੇਰ ਉਹ ਨੂੰ ਮਤਲਬ ਉਹ ਸਹੀ-ਸਹੀ ਰੇਟ ਤੇ ਦੇ ਦੇਣਗੇ ਨਾ ਸਾਨੂੰ
ਹਾਂ ਬਸ ਤੁਹਾਨੂੰ ਇਹ ਹੈ ਕਿ ਕੰਮ ਚਲਾਓ ਵਾਸਤੇ ਮਿਲ ਸਕਦਾ ਅੱਠ- ਨੌ -ਨੌ ਹਜ਼ਾਰ ਤੱਕ ਦਾ ਵੈਸੇ ਤਾਂ ਵਧੀਆ ਤਬਲਾ ਬਾਰਾਂ, ਪੰਦਰਾਂ ਹਜ਼ਾਰ ਤੋਂ ਸ਼ੁਰੂ ਹੁੰਦਾ।
ਅੱਛਾ ਬਾਰਾਂ, ਪੰਦਰਾਂ ਮਤਲਬ ਉਹਨਾ ਦੇ ਫਿਰ ਡੱਗੇ ਆ ਮਤਲਬ ਦੇ ਚੱਟੂ ਹੋਏਗਾ ਬਿਲਕੁਲ ਸਹੀ ਹੋਏਗਾ ਨਾ।
ਬਿਲਕੁੱਲ ਨਵੇਂ ਹੋਣਗੇ ਸਾਰਾ ਸਮਾਨ ਨਵਾਂ ਮਿਲ ਜਾਏਗਾ ਤੁਹਾਨੂੰ ਤੋਂ ਹੀ ਲੈ ਕੇ ਨੀਚੇ ਤੱਕ ਬੈਗ ਤੱਕ ਨਵਾਂ ਮਿਲ ਜਾਏਗਾ। ਪੰਦਰਾਂ ਹਜ਼ਾਰ ਰੁਪਏ ਹੋਣ ਤੇ ਹੋਰ ਮਜ਼ਾ ਆ ਜਾਏਗਾ ਤੁਹਾਡੇ ਕੋਲ
ਅੱਛਾ, ਪੰਦਰਾਂ ਹਜ਼ਾਰ ਤੱਕ ਦਾ।
ਹਾਂਜੀ -ਹਾਂਜੀ ਦਿਲ ਖੁਸ਼ ਹੋ ਜਾਏਗਾ ਤੁਹਾਡਾ ਤਪਲਾ ਦੇਖ ਕੇ
ਅੱਛਾ ਤੇ ਫਿਰ ਹੋਰ ਦੱਸੋ ਤਬਲੇ ਬਾਰੇ, ਕੀ ਸਹੀ ਕਿੱਦਾਂ ਦਾ ਰਹੇਗਾ।
ਪਰ ਤੁਸੀਂ ਫਿਰ ਸਿੱਖਣਾ ਹੈ ਜਾਂ ਸਿੱਖ ਚੁੱਕੇ ਹੋ।
ਨਹੀਂ ਆਪਾਂ ਸਿੱਖ ਚੁੱਕੇ ਹਾਂ ਮੈਂ ਲੱਭਦਾ ਪਿਆ। ਕੀ ਕੋਈ ਡਿਊਟੀ ਵੀ ਮੈਨੂੰ ਮਿਲ ਜੇ ਨਾ ਗੁਰਦੁਆਰੇ
ਅੱਛਾ ਕੋਈ ਗੱਲ ਨਹੀਂ ਤੁਸੀਂ ਉਹਨੂੰ ਕਹੋ ਪਹਿਲੇ ਥੋੜ੍ਹਾ ਬਹੁਤੀ ਅਗਰ ਵਜਾਅ ਲੈਂਦੇ ਹੋ ਫਿਰ ਤੁਹਾਨੂੰ ਨਵਾ ਲੈਣ ਦਾ ਫਾਇਦਾ।
ਅੱਛਾ ਹਾ ਫਿਰ ਨਵਾ ਈ ਦੱਸਦੂ ਦ ਤੁਹਾਡੇ ਹਿਸਾਬ ਨਾਲ ਕਿਹੜਾ ਬੈਟਰ ਰਹੇਗਾ ਵਧੀਆ।
ਮੇਰੇ ਹਿਸਾਬ ਨਾਲ ਤੁਹਾਨੂੰ ਰਹੇਗਾ ਵਧੀਆ ਤੁਸੀਂ ਪੰਜਾਬ ਤੋਂ ਹੀ ਲੈ ਆਓ ਇਥੋਂ ਤੇ ਫਿਰ, ਵਧਣ ਜੋਗਾ ਨੀ ਹੈਗਾ ਇੱਥੇ
ਅੱਛਾ ਅਤੇ ਪੰਜਾਬ ਕਿਹੜੇ ਪਾਸੇ ਪਏਗੀ ਦੁਕਾਨ
ਦੁਕਾਨ ਏਰੀਏ ਮੈਂ ਤੁਹਾਨੂੰ ਲੋਕੇਸ਼ਨ ਭੇਜ ਦਾਂਗਾ ਜਦੋਂ ਤੁਸੀਂ ਜਾਓਗੇ ਨਾ ਕਦੋਂ ਜਾਣਾ ਤੁਸੀਂ ਲੈਣ
ਆਪਾਂ ਤੇ ਅਹੀਓ ਦੋ ਕੁ ਮਹੀਨੇ ਤੱਕ ਜਾਵਾਂਗੇ।
ਅੱਛਾ ਦੋ ਮਹੀਨੇ ਤੱਕ ਸਰਦੀਆਂ 'ਚ' ਆ ਫਿਰ ਮਤਲਬ ਬਰਸਾਤਾਂ ਲੱਗ ਜਾਣਗੀਆਂ ਬਰਸਾਤਾਂ 'ਚ'ਤਬਲਾ ਖਰਾਬ ਹੋ ਜਾਂਦਾ।
ਅੱਛਾ।
ਪਾਣੀ ਲੱਗ ਜਾਂਦਾ ਨਾ ਪਿਆ -ਪਿਆ ਈ
ਤੇ ਤੁਸੀਂ ਦੱਸ ਦੇਣਾ- ਨਾ ਤੁਸੀਂ ਦੱਸ ਦੇਣਾ ਫਿਰ ਕਦੋਂ ਜਾਈਏ।
ਆ ਮੈਂ ਤੁਹਨੂੰ ਕਿਆ ਤੇ ਹੈਗਾ ਤੁਸੀਂ ਜਾਣਾ ਤੁੂੰ ਜਾਇਆ ਜੇ ਤੇ ਅਗਸਤ, ਸਤੰਬਰ ਤੇ ਸਤੰਬਰ ਦੇ ਮਹੀਨੇ ਜਾਇਆ ਦੇ।
ਅੱਛਾ।
ਕਿਉਂਕਿ, ਅਗਸਤ 'ਚ'ਬਰਸਾਤਾਂ ਸ਼ੁਰੂ ਹੋ ਜਾਣਗੀਆਂ ਅਗਸਤ ਬਰਾਤਾਂ ਸ਼ੁਰੂ ਹੋਣੀਆਂ ਔਰ ਠੰਡ ਵੀ ਜਾਂਦੀ ਗਰਮੀ ਹੋ ਜਾਂਦੀ। ਉਹ ਜਾਂਦੇ ਨੇ
ਅੱਛਾ ਤੇ ਫਿਰ ਮਤਲਬ ਜਿੱਥੇ ਮੈਂ ਪਹਿਲੇ ਜਾਂਦਾ ਸੀ ਨਾ ਉੱਥੇ ਵੀ ਇੱਕ ਪੂੜਾ ਫਟ ਗਿਆ ਸੀ ਤਬਲਾ ਉੱਧਰ ਵੀ ਇੱਕ।
ਅੱਛਾ, ਉਹ ਉਹੀਓ ਮੌਸਮ ਕਰਕੇ ਫਟਦਾ ਉਵੇ ਨੀ ਫਟਦਾ ਪੂਰੀ ਠੰਡ ਹੋਵੇ। ਤੇ ਟੈਟ ਹੋਵੇ ਫਿਰ ਖੜ ਜੇਗਾ ਢਿੱਲਾ ਹੋਏਗਾ ਫਿਰ ਨੀ ਖੜ ਗਾ ਗਰਮੀ ਐ ਟੈਟ ਕਰਲੋ।
ਅੱਛਾ ਤੇ ਤੁਹਾਡੀ ਹਿਸਾਬ ਨਾਲ
ਪੰਦਰਾਂ ਹਜ਼ਾਰ ਦਾ ਮਿਲ ਜਾਏਗਾ ਤੁਹਾਨੂੰ ਵਧੀਆ। ਅਗਰ ਟੈਮ, ਪਾਸ ਕਰਨਾ ਘਰ ਪ੍ਰੈਕਟਿਸ ਅੱਠ ਨੌ ਹਜ਼ਾਰ ਦਾ
ਅੱਛਾ, ਤੇ ਮੇਰੇ ਕੋਲ ਨਾ ਇੱਕ ਪੁਰਾਣਾ ਵੀ ਤਬਲਾ ਪਿਆ ਤੇ ਉਹ ਅਗਰ ਉਹ ਵੇਚਣਾ ਹੈ ਤੇ ਕਿੰਨੇ ਦਾ ਵਿਕੇਗਾ?
ਉਹ ਵਿਕ ਜਗਾ ਪੁਰਾਣਾ ਤਿੰਨ ਹਜ਼ਾਰ, ਚਾਰ ਹਜ਼ਾਰ ਦਾ ਵਿਕ ਜਾਏਗਾ।
ਅੱਛਾ ਜੀ, ਜਿਕਾਂ ਮਤਲਬ ਨਾ ਪੂਟੈ ਉਹਦੇ ਖ਼ਰਾਬ ਨੇ ਤੇ ਤੈਨੂੰ ਪੂਰੇ ਦੱਸ ਦੋ ਕਿਦੋ ਵਧੀਆ ਮੈਂ ਸੀ ਤਈ ਤਿੰਨ ਹਜ਼ਾਰ ਦਾ ਲਿੱਤਾ ਸੀ।
ਅੱਛਾ, ਅੱਛਾ-ਅੱਛਾ ਮੈਨੂੰ ਇੱਕ ਗੱਲ ਦੱਸੋ? ਤੁਸੀਂ ਆਪਣੇ ਘਰ ਹੈਗੇ ਹੋ ਕਿੱਥੇ ਹੋ? ਹੈਲੋ
ਮੈਂ ਤੇ ਕਿਸੇ ਦੇ ਘਰ ਹੈਗਾ ਜੀ ਹਾਲੇ।
ਅੱਛਾ-ਅੱਛਾ ਉਹ ਭਾਅਜੀ ਦੇ ਘਰ ਬੈਠੇ ਹੋ।
ਹਾਂਜੀ ਹਾਂ ਉਹ
ਅੱਛਾ, ਠੀਕ ਐ ਠੀਕ ਐ ਹੋਰ ਤੁਸੀਂ ਕੀ ਕਹਿ ਰਹੇ ਸੀ।
ਉਹ ਤੇ ਨੀ ਕੋ ਤਬਲਾ ਪਿਆ ਉਹਦੇ ਪੂੜੇ ਸਹੀ ਨੇ ਗੀ ਕਿੰਨਾ ਉਹ ਤਬਲਾ ਵੇਚ ਕੇ।
ਪੂੜੇ ਪਵਾ ਲੋ ਤਾਂ ਵਧੀਆ ਰਹੇਗਾ। ਤੁਸੀਂ ਪਵਾਂਦੇ ਨੀ। ਮੈਂ ਪਹਿਲੇ ਵੀ ਗੱਲ ਕੀਤੀ ਸੀ ਭਾਜੀ ਨੂੰ ਵਧੀਆ ਮੁੰਡਾ ਹੈਗਾ ਵੇ। ਛੋਟਾ ਜਿਹਾ ਕੋ ਤਬਲਾ ਪਿਆ ਹੋਣਾ ਆ। ਪਵਾਂਦਾ ਨੀ ਪੂਰਾ ਮੈਂ ਕਿਹਾ ਤੁਸੀਂ ਤੇ ਕਹਿ ਰਹੇਂ ਓ ਡੈਡੀ ਬੋਲਦੀ ਨੇੇ ਪਾਪਾ ਬੋਲਦੇ ਨੇ। ਇਸ ਕਰਕੇ ਪਵਾ ਲੈਣੇ ਆ ਚਲ। ਹੈਂ
ਹੈਂ।
ਵਾਹਿਗੁਰੂ। ਪੂੜੇ ਪੁਆ ਲੋ ਗੇ ਤਾ ਵਧੀਆ। ਪੂੜੇ ਪੁਆ ਲੈਣਾ ਮੈ ਕਿਹਨਾ ਸਹੀ ਐ ਨਾ ਤੁਹਾਡੀ ਜਿਹੜੀ ਵੱਜਣ ਵਾਲੀ ਹੈਗੀ। ਤੁਹਾਡਾ ਤਾਂ ਬੜਾ ਖ਼ਰਚਾ ਆਏਗਾ। ਤੁਹਾਡਾ ਤਾਂ ਬੜਾ ਖਰਚਾ ਆਏਗਾ ਨਵਾ ਹੀ ਲੈ ਲਓ। ਕਿਉਂਕਿ ਤੁਹਾਡੀ ਵੱਧ ਰਹੀ ਪੈਣੀਆਂ ਨੇ।
ਤੇ ਫਿਰ ਇਧ ਕੋਈ ਇਧਰ ਕੋਈ ਪਲੇਸ਼ ਉਧ ਨੀ ਮਿਲੇਗਾ।
ਨਾ ਇੱਥੋ ਨੀ ਮਿਲੇ ਗਾ। ਨਹੀਂ ਮਿਲ ਜਾਏਗਾ। ਉੱਥੋਂ ਤੁਹਾਨੂੰ ਨਾ ਉਹ ਮਹਿੰਗਾ ਉਹ ਮਹਿੰਗਾ ਵੀ ਦੇਣਗੇ ਕੰਮ ਦਾ ਨੀ ਕਿਸੇ ਦਾ। ਸਹੀ ਨੀ ਹੋਏਗਾ।
ਅੱਛਾ ਜੀ, ਨਹੀਂ ਤੇ ਫਿਰ ਜਿਹੜਾ ਤੁਹਾਡੇ ਕੋਲ ਕੋਈ ਤਬਲਾ ਹੈਗਾ।
ਮੇਰੇ ਕੋਲ ਹੈਗਾ ਤਾਂ ਐ। ਉਹ ਮੈਂ ਆਪ ਵਜਾਣਾ ਮੈਂ ਆਪ ਉਹਦੇ ਪੂੜੇ ਪਾਆਉਣੇ ਨੇ।
ਅੱਛਾ ਤੇ ਫੇਰ ਇੱਕ ਵਾਰ ਵਾਜਾ ਵੀ ਦੱਸ ਦੇਣਾ ਮੈਨੂੰ ਕਿਸ ਲੈਣਾ। ਨਹੀਂ ਵਾਜਾ ਵੀ ਲੈ ਲਾ ਗੇ ਜੀ।
ਚਲੋ ਹੁਣ ਅੱਛਾ-ਅੱਛਾ ਵਾਜਾ, ਵਾਜਾ ਨਵਾਂ ਲੈਣਾ ਅ ਪੁਰਾਣਾ।
ਉਹ ਲੈਣਾ, , ਉਹੀ ਲੈਣਾ ਵਾਜਾ।
ਅੱਛਾ, ਅੱਛਾ, ਅੱਛਾ- ਅੱਛਾ ਰਿਸ਼ਤੇਦਾਰ ਤੁਹਾਡਾ ਜਾਂ ਉਵੇਂ ਐ।
ਨਹੀਂ ਉਵੇਂ ਈ ਆ ਰਿਸ਼ਤੇਦਾਰ ਦੂਰ ਨੀ ਹੈਗਾ।
ਅੱਛਾ ਅੱਛਾ ਠੀਕ ਕੋਈ ਗੱਲ ਨੀ ਮੈਂ ਪਤਾ ਕਰ ਦੇਗਾ।
ਕਿੰਨੇ ਦਾ ਮਿਲ ਜੇ ਗਾ ਵਾਜਾ।
ਉਹ ਨਵਾਂ ਮਿਲ ਲਓ ਵਾਜ਼ਾ ਵਧੀਆ ਚੱਲ ਜਾਗਾ ਨਵਾਂ ਛੇ ਹਜ਼ਾਰ ਦਾ ਮਿਲ ਜਾਣਾ ਵਾਜ਼ਾ ਸਾਢੇ ਛੇ ਹਜ਼ਾਰ ਦਾ।
ਉਹ ਵੀ ਕਿੱਦੋਂ ਮਿਲੇਗਾ ਵਾਜਾ?
ਉਹ ਆਪਣੇ ਨੇੜੇ ਤੁਹਾਨੂੰ ਦੱਸਿਆ ਸੀ ਦੁਕਾਨ ਇੱਕ ਵਾਰੀ ਤੁਹਾਡੇ ਰਿਸ਼ਤੇਦਾਰ ਹੈਗੇ ਸ ਨਾ। ਉਹ ਭਾਜੀ ਜਿੰਨਾ ਦੀ ਤੁਸੀਂ ਗੱਲ ਕਰਦੇ ਹੋ ਮਿਲੇ ਸੀਗੇ। ਚਾਹ ਪੀ ਲੋ। ਮੈਨੂੰ ਗੱਲ ਕਰਦੇ ਪਏ ਸੀ। ਬਾਈ ਬੱਚਾ ਨਹੀਂ ਸੀ ਮੈਂ ਤੇ ਮੈਂ ਮੈਂ ਕਿਹਾ ਤੁਹਾਡੇ ਦੁਕਾਨਾਂ ਹੈਗੀਆਂ ਦੋ ਤੈ ਆਪਣੇ ਏਰੀਏ 'ਚ ਹੀ ਇੱਥੋਂ ਮਿਲ ਜਾਂਣੇ ਸਸਤੀ।
ਪੰਜਾਬ ਵਿਚ ਕੇ ਇਧਰ- ਉਧਰ ਈ।
ਲੋਕਲ ਹੀ ਲੋਕਲ ਇਥੇ
ਅੱਛਾ ਲੋਕਲ ਹੀ ਮਿਲ ਜਾਏਗੀ।
ਤੂੰ ਪੁਰਾਣਾ ਲੈ ਕੇ ਜਾਣਾ ਜਾ ਨਵਾਂ।
ਉਹ ਤੇ ਉਹ ਉਹ ਤੇ ਉਹ ਉਹਨੂੰ ਵਿਕਦਾ ਨੀ ਹਾਲੇ ਉਹ ਕਹਿੰਦਾ ਮੈਨੂੰ ਜਿਹੜਾ ਮਰਜ਼ੀ ਦਬਾ ਦੋ।
ਅੱਛਾ ਚਲੋ ਕੋਈ ਗੱਲ ਨੀ ਹੁਣ ਦਬਾ ਦੇਨਾ। ਤੁਸੀਂ ਮੈਂ ਪਤਾ ਕਰ ਦਿਆਂਗਾ ਬਾਅਦ 'ਚ। ਵੈਸੇ ਤੇ
ਹਾਂ ਤੇ ਫਿਰ ਦੁਬ ਮੈਂ ਤੈਨੂੰ ਦੁਬਾਰਾ ਫ਼ੋਨ ਕਰਾਂਗਾ ਤੇ ਦੱਸ ਦੇਣਾ ਫਿਰ।
ਤੇ ਤਬਲਾ ਮਿਲਦਾ ਪਿਆ ਤਬਲਾ ਲੈਣਾ ਤੁਸੀਂ ਪੁਰਾਣਾ।
ਹਾਂ ਦੱਸ ਦੋ ਕਿੰਨੇ ਦਾ ਮਿਲਦਾ ਵਾ।
ਤਬਲਾ ਮਿਲਦਾ ਵਾ ਤੁਹਾਨੂੰ, ਕੂੜਾ ਪਆ ਨਵੇਂ ਕੂੜੇ ਨੇ ਪੰਜ ਹਜ਼ਾਰ ਦਾ ਮਿਲਦਾ ਵਾ।
ਪੰਜ ਹਜ਼ਾਰ ਦਾ ਮਿਲਦਾ ਵਾ।
ਹਾਂਜੀ- ਹਾਂਜੀ ਪੁਰਾਣਾ ਸਹੀ ਗੱਲ ਹੈਗੀ ਜੇ ਤੁਹਾਨੂੰ ਮਿਲਦਾ ਪਿਆ- ਮਿਲਦਾ ਪਿਆ।
ਨਹੀਂ ਤੇ ਕਿੱਦੋਂ ਮਿਲਦਾ ਵ ਦੱਸ ਦੋ?
ਤੁਹਾਨੂੰ ਮੈਂ ਦੱਸ ਦਾਂਗਾ ਨੰਬਰ ਵੇਜ ਦਾਂਗਾ ਤੁਹਾਨੂੰ ਬੰਦੇ ਦਾ।
ਚਲੋ ਠੀਕ ਹੈ ਜੀ ਠੀਕ ਐ।
ਭਾਜੀ ਉਹ ਜਿਹੜੇ ਹੈਗੇ ਨਾ ਜਿਹੜੇ ਕੀਰਤਨ ਕਰਦੇ ਨੇ।
ਹਾਂ- ਹਾਂ ਵੀਰ ਜੀ ਜਿਹੜੇ
ਹਾਂ ਉਹਨਾਂ ਦੇ ਸਾਹਮਣੇ ਗੁਰਦੁਆਰੇ ਗੁਰਦੁਆਰਾ ਇੱਕ ਹੋਰ ਹੈਗਾ।
ਅੱਛਾ।
ਉੱਥੇ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਦਾ ਮੁੰਡਾ ਵੇਚਦਾ ਗਾ। ਪੁਰਾਣਾ, ਦੋ ਹੋ ਗਏ ਨਾ ਕੜੇ ਨਵਾਂ ਲੈ ਕੇ ਆ ਇੱਕ।
ਚਲੋ ਠੀਕ ਐ ਜੀ ਥੈਂਕੂ ਯੂ- ਥੈਂਕ ਯੂ।
ਓਕੇ ਓ ਚੰਗਾ ਜੀ ਠੀਕ ਐ।